ਵਧੀਆ- ਵਧੀਆ ਤੁਸੀਂ ਦੱਸੋ?
ਵਧੀਆ ਜੀ, ਇੱਕਦਮ
ਹੋਰ ਕੀ ਕਰ ਰਹੇ ਹੋ?
ਕੁਛ ਨੀ, ਬੈਠਿਆ ਸੀ ਜੀ ਬਸ।
ਆਹ, ਹੋਰ ਘਰ ਠੀਕ ਨੇਂ ਸਭ?
ਹਾਂਜੀ, ਹਾਂਜੀ ਵਧੀਆ।
ਉਹ ਦੱਸੋ ਅੱਛਾ। ਸੈਡ ਸੌਂਗ, ਰੋਮੈਂਟਿਕ ਸੌਂਗ।
ਹਂ, ਹੁਣ ਤਾਂ ਮੈਂ, ਰੋਮਾਂਟਿਕ ਹੀ ਸੁਣ ਰਿਆ ਸੀ।
ਅੱਛਾ।
ਹਾਂਜੀ।
ਚਲੋਦੀਆਂ
ਤੁਸੀਂ ਦੱਸੋ ਕੀ ਕਰ ਰਏ ਔ।
ਮੈਂ ਹੁਣੇ ਸੈਂਟਰ ਤੋਂ ਆਈ ਸੀ।
ਕਿਹੜੇ ਸੈਂਟਰ ਚ! ਕੰਪਿਊਟਰ ਦੇ। ਓਕੇ ਜੀ, ਜੀ ਕੀ ਸਿੱਖ ਕੇ ਆਏ ਅੱਜ?
ਅੱਜ ਉਹ ਬਣਾਇਆ, ਉਹ ਬਣਾਇਆ ਸੀ ਐ ਵਿਟ ਬਣਾਇਆ ਸੀ।
ਸੈਰਟੀਫਿਕੇਟ, ਸੈਕਿਵ ਟਿਕਟ ਨਹੀਂ।
ਕੀ?
ਤੁਸੀਂ ਕੁਛ ਹੋਰ ਕਹਿ ਰਹੇ ਸੀ ਨਾ, ਸੈਟੀ ਕੀ ਵਿਕਟ
ਨੈਟਵਰਕ ਇਸ਼ੂ ਹੋ ਗਿਆ।
ਅੱਛਾ। ਮੇਰੇ ਕੋਲ, ਕੁਛ ਹੋਰ ਸੁਣਿਆ ਮੈਂ।
ਅੱਛਾ।
ਹਾਂਜੀ।
ਬਰਡੇ ਕਾਰਡ ਵੀ ਬਣਾਇਆ ਸੀ।
ਬੱਡੇ ਕਾਰਡ
ਹੂੰ।
ਵਧੀਆ ਜੀ।
ਆਸ ਤੇ ਹਵਾ ਵਿੱਚ ਚਲਦੀ ਪਈ ਹੈ ਆਵਾਜ਼
ਬਰਸਾਤ ਵੀ ਆਈ ਸੀ ਮੈਂ ਤਾਂ ਭੀਜਿਆ ਆਰਾਮ ਨਾਲ।
ਹਨੀ ਤੇ ਆਈ ਵੀ ਨੀ।
ਨਹੀਂ ਆਹੀ ਹੈਗੀ ਆ ਪੰਦਰਾਂ ਵੀਹ ਮਿੰਟ। ਟਾਈਮ ਪੰਦਰਾਂ ਵੀਹ ਮਿੰਟ ਹੀ ਬਾਹਰ ਸੀਗਾ ਸਾਰਾ ਭੇਜ ਕੇ। ਫਿਰ ਦੁਬਾਰਾ ਆਇਆ ਨਹਾ ਕੇ ਫਿਰ ਬੈਠਿਆ ਆਰਾਮ ਨਾਲ ਕੋਠੇ ਦੇ
ਹਾਂਵਾ ਅੱਛੀ ਚਲਦੀ ਪ ਬ
ਹਾਂਜੀ ਅੱਜ ਕੂਲਰ ਦੀ ਕੈਂਸਲ
ਹਠ।
ਛੁੱਟੀ ਹੈ ਅਜ ਕੂਲਰ ਦੀ।
ਦੇਖੋ ਰਾਤ ਦਾ ਕੀ ਹੁੰਦਾ, ਦੋ- ਚਾਰ ਘੰਟੇ ਵਿੱਚ, ਹੋਰ ਕੀ ਹੋਏਗਾ?
ਫੇਰ ਸਲਾਹ ਲੈਣਗੇ, ਜੇ ਗਰਮੀ ਹੋ ਗਈ।
ਉਹ ਤੇ ਹੈ ਹੀਏ, ਆਪਣੀ ਲਈ ਜਦ ਮਰਜ਼ੀ ਚਲਾਓ।
ਹੋਰ ਕਿਹੜਾ ਕਿਰਾਇਆ ਦੇਣਾ ਤਾਂ, ਜੇ ਅੱਜ ਕਿਰਾਇਆ ਜੁੜ ਜੇਗਾ ਕੱਲ ਨੀ ਜੁੜਨ ਦਾ
ਉਹ ਤੇ ਹੈ ਆ ਹੋਰ ਤੁਹਾਡਾ ਸੋਸ਼ਲ- ਮੀਡੀਆ ਦੇ ਬਾਰੇ ਕੀ ਕਹਿਣਾ?
ਸੋਸ਼ਲ- ਮੀਡੀਆ ਦੇ ਬਾਰੇ, ਸੋਸ਼ਲ- ਮੀਡੀਆ ਦਾ ਛੱਡਤਾ ਸੀ।
ਹੈਂ ਛੱਡ ਤਾ
ਹਾਂ ਹੁਣ ਰੀਅਲ ਲਾਈਫ ਨੂੰ ਕਰ ਰਹੇ ਹ ਥੋੜੇ ਜ ਨਾ
ਹਮ ਫੋਕਸ ਕਰ ਲੋ ਤੇ ਤੇ
ਰੀਅਲ ਲਾਈਫ ਚ ਫੋਕਸ ਨ ਕਰ ਰਹੇ ਇੰਜੋਏਮੈਂਟ ਲੈ ਰਹੇ ਆ ਬਸ।
ਅੱਛਾ ਚਲ ਵਧੀਆ। ਹੋਰ ਤੁਸੀਂ ਕੀ ਕਰ ਰਹੇ ਹੋ ਵੈਸੇ?
ਮੈਂ ਬਸ ਵੇਹਲਾ ਹੀ ਹਾਂ।
ਮਤਲਬ ਸਟੱਡੀ ਹੋ ਗਈ ਕੰਪਲੀਟ।
ਨਹੀਂ ਹਜੇ ਦਸਵੀਂ ਕੀਤੀ ਹੈ ਪਰ ਹਜੇ ਛੇ ਮਹੀਨੇ ਸਾਲ ਪਏ ਆ। ਬਾਰਵੀਂ ਕਰੂੰਗਾ ਔਨਲਾਈਨ ਕਰਨੀ ਆ ਬਾਰਵੀ ਫਿਰ ਵੇਖਦਾ ਕੁਛ ਅੱਗੇ ਸਟੀਮ ਵੇਖਦਾ ਕੋਮਰਸ ਹੀ ਲੈਵਾਂ ਆਰਟਸ ਲੈਵਾਂ।
ਸੋਚਿਆ ਨਹੀਂ ਅਜੇ
ਹਜੇ ਸੋਚਿਆ ਨ ਇਨਾ ਪ੍ਰੈਸ਼ਰ ਨਹੀਂ ਦੇਈਦਾ ਦਿਮਾਗ ਨੂੰ-
ਉਹ ਤੇ ਹੈ ਹੀ ਆ।
ਹਾਂਜੀ। ਮੌਕੇ ਤੇ ਵੇਖਣਾ ਜੋ ਹੋਗਾ ਵੇਖ ਲੈਣਗੇ। ਤੁਸੀਂ ਕੀ ਲਿਆ ਸੀ?
ਆਰਟਸ।
ਆਰਟਸ ਉਹੀ ਹੁੰਦੀ ਹੈ ਵੈਸੇ ਥੋੜ੍ਹੀ ਜਿਹੀ ਨਾ ਆਸਾਨ ਜੀ।
ਲੱਗਦੀ ਹੈ ਪਰੋਂਉਦੀ ਨ ਆ।
ਹਾਂ ਉਹ ਤਾਂ ਫੇਰ ਮੈਂ ਗਿਆ ਤਾਂ ਰਿਹਾ ਜਿਹੜੇ ਨੂੰ ਕੁਛ ਨੀ ਲੱਗਦਾ ਨਾ ਉਹਨੂੰ ਤਾਂ ਪੜ੍ਹਾਈ ਵੀ ਵਧੀਆ ਨੀ ਲੱਗਦੀ।
ਨਾ ਤੇ ਹੈਈਏ।
ਪੜ੍ਹਾਈ ਵੀ ਮੁਸ਼ਕਿਲ ਕਲੀ ਲੱਗਦੀ ਆ ਬਈ ਆਹ ਆ ਕਿ ਗਈ ਜ਼ਿੰਦਗੀ ਚ।
ਹਮ।
ਐਵੇਂ ਹੀ ਘੁੰਮਣਾ ਚਾਹੀਦਾ ਆਰਾਮ ਨਾਲ ਬਿਨਾਂ ਪੜ੍ਹਾਈ ਤੋਂ।
ਆਰਟਸ ਠੀਕ ਵੀ ਹੈ ਕੋਮਰਸ ਵੀ ਕਹਿੰਦੇ ਠੀਕ ਹੈ।
ਕਮਰਸ ਠੀਕ ਹੈ ਆਰਟਸ ਵੀ ਸਾਇੰਸ ਚ ਜ਼ਿਆਦਾ ਮਿਹਨਤ ਹੈ ਨਾ।
ਹਾਂ ਉਹ ਬਕਾਰ ਆ
ਸਾਇੰਸ 'ਚ ਤੁਸੀਂ ਫਿਰ ਸਾਇੰਟਿਸਟ ਬਣ ਜਾਣੇ ਹੋ ਨਾਂ ਹਾਂਜੀ
ਮੈਂ ਲਿੱਤੀ ਨੀ ਸੀ ਜਿਹਨਾਂ ਨੇ ਲਿੱਤੀ ਸੀ ਉਹ ਦੱਸ ਰਹੇ ਸੀ
ਕਿਹ ਤਾਂ ਰਿਹਾ ਮੈਂ ਸਾਇੰਟਿਸਟ ਬਣ ਜਾਓਗੇ ਤੁਸੀਂ ਜੇ ਸਾਇੰਸ ਲੈ ਲਈ
ਹੁਣ ਤੇ ਹੋ ਗਿਆ ਜਵਾਣ ਜੀ
ਹੁਣ ਕੀ ਬਣੇ ਤੁਸੀਂ ਆਰਟਿਸਟ
ਹਾਂ ਕੁੱਛ ਵੀ ਨੀ ਬੋਲਿਆਂ ਹਜੇ ਤੇ ਵੇਹਲੇ ਅਸੀ ਤੇ
ਵੇਹਲੇੇ
ਹੋਰ
ਨਹੀਂ ਕਰੀ ਰਹੇ ਹੋ ਕੁਛ ਨਾ ਕੁਛ ਤਾਂ ਕੰਪਿਊਟਰ ਕਰ ਰਹੇ ਹੋ ਕਦੇ ਕੁਛ ਕਰ ਰਹੇ ਹੋ ਕਰੀ ਰਹੇ ਹੋ ਕਦੇ ਰੋਟੀ ਸਿੱਖ ਰਹੇ ਹੋ ਕਦੇ ਸਬਜ਼ੀ ਸਿੱਖ ਰਹੇ ਹੋ ਸਿੱਖ ਹੀ ਰਹੇ ਹੋ
ਉਹ ਤੇ ਆਉਂਦੀ ਆ ਮੈਨੂੰ
ਅੱਛਾ ਮੈਨੂੰ ਤਾਂ ਨਹੀਂ ਆਉਂਦੀ ਨਾ ਮੈਂ ਤਾਂ ਮੈਗੀ ਵੀ ਮੈਗੀ ਵੀ ਦੋ ਘੰਟੇ ਬਣਾਉਂਦਾ ਉਹ ਵੀ ਜਲ ਜਾਂਦੀ ਆ ਕਦੇ ਨਮਕ ਜਿਆਦਾ ਪੈ ਗਿਆ ਕਦੇ ਨਮਕ ਪਿਆ ਹੀ ਨੀ ਐਵੇਂ ਹੀ ਹੈ। ਹੋਰ ਦੱਸੋ ਤੁਸੀਂ ਗਏ ਨੀ ਕਿੱਥੇ?
ਗਏ ਸੀ ਵੈਸ਼ਨੋ ਦਰਬਾਰ।
ਨਹੀਂ ਫਰੈਂਡਾਂ ਨਾਲ ਆਪਣੀ?
ਨਾ ਨਾ ਫੇਰ ਵੱਲ ਕੀਤੀ ਸੀ ਪਲੱਸ ਟੂ ਚ ਬੱਸ।
ਫੇਰਵਲ ਵਿੱਚ ਗਏ ਸੀ
ਹਮ ਗਈ ਸੀ ਕੋਏ ਤੁ ਕੋ ਫੁੱਲ ਵੀ ਮ
ਰੋਮੀਓਲੈਨ
ਨਾ ਨਾ ਪਤਾ ਨੀ ਮੈਂ ਭੁੱਲ ਗਈ ਆਂ
ਕੀ ਨਾ ਉਹਦਾ ਉਹ ਨਾਂ ਨਹੀਂ ਆਉਦਾ
ਤੇਈਸ ਅ ਸੀ
ਐਕਸਪ੍ਰੈਕਸ ਦਾ ਸਹੀ ਨਾਂਮ ਸੀਗਾ ਕੁੱਛ
ਨਹੀਂ ਨਹੀਂ
ਤੜਕਾ ਐਕਸਪ੍ਰੈਸ ਐਸਾ ਕੁੱਛ ਨਾਮ ਸੀਗਾ ਹਾਂ, ਟਿਕਾ ਟਿਕਾ ਐਕਸਪ੍ਰੇਕਸ
ਤੁਹਾਨੂੰ ਕਿਨੇ ਦੱਸਿਆ?
ਮੈਂ ਬੱਸ ਉੱਧਰ ਹੀ ਆ ਨਾ ਮੈਂ ਵੀ ਯਾਰ ਦੋਸਤਾਂ ਨਾਲ ਕੀਤੀ ਸੀ ਨਾ ਹਾਂ ਬਰੱਡੇ ਬਰੱਡੇ ਸੀ ਯਾਰ ਦੋਸਤ ਦਾ ਤੇ ਉਹ ਨੀਚੇ ਲਾਨ੍ਚ ਕੀਤੀ ਸੀ ਅਸੀਂ
ਅੱਛਾ ਅੱਛਾ
ਹਾਂ ਅਤੇ ਫਿਰ ਇੱਕ ਦਿਨ ਪਹਿਲਾਂ ਅਸੀਂ ਗਏ ਸੀ ਨਾ ਬੁੱਕ ਕਰਾਉਣ ਤਾਂ ਦੱਸਿਆ ਸੀ ਕੀ ਐਵੇਂ ਐਵੇਂ ਕਰਕੇ ਬਾਈ ਪਹਿਲਾਂ ਹੀ ਬੁੱਕ ਹੋਇਆ ਪਿਆ ਦਿਨ ਚ ਕਰਨੀ ਸੀ ਅੱਛੀ ਅੱਸੀ ਫਿਰ ਨਾਈਟ ਚ ਕੀਤੀ ਆ
ਅੱਛਾ, ਤੁਹਾਡਾ ਸੀਗਾ ਉਸ ਦਿਨ ਕਿਹ ਰਿਹਾ ਸੀ ਬੁਕਿੰਗ ਐ।
ਹਾਂਜੀ, ਹਾਂ, ਹਾਂ, ਹਾਂ। ਉਹ ਸਾਡਾ ਹੀ ਲੱਗਿਆ ਸੀ ਕਹਿ ਰਹੇ ਸੀ ਖਾਲੀ ਕਰਦੋ ਬੱਸ ਫਟਾਫਟ। ਅਸੀਂ ਕਿਹਾ ਸੀ ਉਹਨੂੰ ਬਾਈ ਸਾਨੂੰ ਖਾਲੀ ਚਾਹੀਦਾ ਐ।
ਹਾਂ ਅਸੀ ਸੀ ਬੱਸ, ਤਰੀਕ ਤੇ ਮੈਨੂੰ ਯਾਦ ਨਹੀਂ ਐ।
ਤਰੀਕ ਤਾਂ ਮੈਂ ਵੀ ਨੀ ਯਾਦ ਰੱਖੀ ਇਹਨੇ ਆਹ ਦੱਸਿਆ ਸੀ ਬਾਈ ਆ ਗਰਲਜ਼ ਪਾਰਟੀ ਐ।
ਹਾਂ, ਮੈਂ ਨਾ ਉੱਥੇ ਜਾਣਾ ਸੀ ਸਾਡੇ ਕਲਾਸ ਵਿੱਚ ਸੀ ਰੋਮੀਓ ਲੈਂਚ ਸੀ।
ਹਾਂਜੀ।
ਉਹਦੇ ਮੁੰਡੇ ਬੁਆਏ ਸਾਰੇ ਕੱਠੇ ਸੀ, ਮੱਤਲਬ ਕੁੜੀ ਮੁੰਡੇ ਕੱਠੇ ਸੀ।
ਹਾਂਜੀ।
ਉਹ ਦਾ ਟਾਈਮ ਗਲਤ ਸੀ ਪਰ ਰਾਤੀ ਦਾ ਸੀ।
ਅੱਛਾ।
ਮੈਂ ਉੱਥੇ ਜਾਣਾ ਸੀ ਮੇਰਾ ਪੂਰਾ ਪਲੈਨ ਸੀ।
ਕਾਰਦੇ ਮੰਨੇ ਨੀ।
ਹਾਂ ਟਾਈਮ ਜ਼ਿਆਦਾ ਲੇਟ ਸੀ ਨਾ ਰਾਤੀ ਨੌ ਦਹ ਵੱਜ ਗੇ ਸੀ।
ਆਹ ਫੇਰ ਕਿੱਥੇ ਮੰਨੇ ਆ ਕਾਰਦੇ।
ਬਾਰਾਂ-ਬਾਰਾਂ ਸੌ ਰੁਪਏ ਮੰਗੇ ਸੀ ਉਹਨਾਂ ਨੇ ਤੇ ਫੇਰ ਟਾਈਮ ਵੀ ਵਖ ਬਕਾਰ ਸੀ ਫੇਰ ਮੰਨਾ ਕਰ ਦਿਤਾ। ਛੇ ਸੌ ਰੁਪਏ ਪਰਸਨ
ਅੱਛਾ ਛੇ ਸੌ ਰੁਪਏ
ਹੁਣ ਠੀਕ ਏ, ਖਾ ਲੋ ਮਨਾ ਕਰਦੀ ਮੈਂ, ਹਾਂਜੀ।
ਹੁਣ ਫਿਰ ਕਿੱਧਰ ਪਾਰਟੀ ਕਰਨੇ ਦਾ ਪ੍ਰੋਗਰਾਮ?
ਬਸ ਹੁਣ ਕਿਹੜੀ ਪਾਰਟੀ ਬੱਸ ਖਤਮ।
ਪਾਰਟੀਆਂ ਤਾਂ ਹੁੰਦੀਆਂ ਰਹਿੰਦੀਆਂ ਬਰਡੇ ਦੇ, ਕਦੇ ਫਰੈਂਡ ਦੇ, ਕਦੇ ਆਪਣੇ।
ਹਾਂ। ਕੋਈ ਆਂਦਾ ਨੀ ਕੋਈ ਜਾਂਦਾ ਨੀ।
ਅੱਛਾ ਮਨੀ ਵੇਸਟ ਨੀ ਕਰਨੀ ਮਨੀ ਪਚਾ ਕੇ ਰੱਖੋ, ਛਾਤੀ ਛਾਤੀ ਦੇ ਧਰ ਕੇ ਲੈ ਕੇ ਜਾਣੇ ਆ ਪੈਸੇ ਅਸੀਂ ਨਾਲ
ਉਤੇ ਗਿਰਦਾ ਰਹੇ ਕਿਸੀ ਦਾ
ਅੱਛਾ ਐਵੀ ਗੱਲ ਐ।
ਔਰ ਤੁਸੀ ਓਪਨ ਬੋਰਡ ਤੋਂ ਕਿਉਂ ਕਰ ਰਹੇ ਹੋ ਤੁਸੀ ਰੈਗੂਲਰ ਕਿਉਂ ਨਹੀਂ ਕਰ ਰਹੇ।
ਉਹ ਬਸ ਮੈਂ ਦਿਲ ਨਹੀਂ ਲੱਗਿਆ ਉਦੋਂ ਪੜ੍ਹਾਈ
ਦਿਲ ਨੀ ਲੱਗਿਆ।
ਹਾਂ, ਉਦੋਂ ਯਾਰ ਦੋਸਤਾਂ ਚ ਦਿਲ ਲੱਗਿਆ ਸੀ, ਫੇਰ ਮੈਂ ਪੜ੍ਹਾਈ ਛੱਡਤੀ ਯਾਰ ਦੋਸਤਾਂ ਕਰਕੇ।
ਅੱਛਾ।
ਫੇਰ ਬਾਅਦ ਚ ਰਿਲਾਈਜ਼ ਹੁਆ ਕਿ ਬਾਈ ਨਾ ਐਂ ਵੀ ਨਹੀਂ ਹੋਣਾ।
ਕਿਹੜੀ ਕਲਾਸ ਤੋਂ ਛੱਡਿਆ ਸੀ ਤੁਸੀਂ ਸਕੂਲ
ਮੈਂ ਛੱਡਿਆ ਦਸਵੀਂ ਦੇ ਲਾਸਟ ਲੂਸਟ 'ਚ ਛੱਡਿਆ ਸੀ ਮੈਂ
ਤੇ ਪੇਪਰ ਤਾਂ ਮਤਲਬ ਸਕੂਲ ਵੱਲੋਂ ਹੀ ਦਿੱਤੇ ਹੋਨੇ ਨਾ
ਨਹੀਂ ਹਾਂ ਸਕੂਲ ਵਾਲੇ ਦਿੱਤੇ ਸੀ ਪਰ ਉਹ ਨਹੀਂ ਦਿੱਤੇ ਲਾਸਟ ਸੀ ਨਾ ਜਿਹੜੇ ਬੋਰਡ ਦੇ ਉਹ ਦਿੱਤੇ ਨੀ ਮੈਂ, ਹਾਂ-ਹਾਂ ਨਹੀਂ ਬੋਰਡ ਵੀ ਨੀ ਦਿੱਤੇ, ਪ੍ਰੀ ਬੋਰਡ ਵੀ ਨੀ ਦਿੱਤੇ। ਦਸੰਬਰ ਵਾਲੇ ਨੀ ਦਿੱਤੇ, ਨਾ ਬੋਰਡ ਵੀ ਨੀ ਦਿੱਤੇ ਤੇ ਪ੍ਰੀ ਬੋਰਡ ਵੀ ਨੀ
ਫੇਰ ਤੈਂਥ ਦੁਬਾਰ ਕਰਨੀ ਪੈਣੀ।
ਹਾਂ, ਓਨਲਾਈਨ ਕੀਤੀ ਆ ਦੱਸਿਆ ਤਾ
ਆਹ ਉਸ ਟਾਈਮ ਵੀ ਪੇਪਰ ਦੇ ਦਿੰਦੇ।
ਉਹ ਵੇ ਮੈਨੂੰ ਹੋ ਗਏ ਤਿੰਨ ਸਾਲ ਹੋ ਗਏ ਦੋ ਤਿੰਨ ਸਾਲ ਹੋ ਗਏ ਸਕੂਲ ਛੱਡ ਹਾਂਜੀ
ਟਾਈਮ ਤੇ ਤੁਸੀਂ ਦੇ ਦਿੰਦੇ
ਹਾਂ ਬਸ ਉਦੋਂ ਮੈਂ ਮੱਤ ਮਾਰੀ ਗਈ ਸੀ ਮੇਰੀ ਯਾਰ ਦੋਸਤਾਂ ਦੀ ਮੈਂ ਲੱਗ ਗਿਆ।
ਨਹੀਂ ਸਾਲ ਬਚਦਾ ਹੁਣ ਉਹ ਵੀ
ਹੂੰ ਹੁਣ ਤੱਕ ਤਾਂ ਮੈਂ ਕੋਲੇਜ 'ਚ ਹੀ ਹੁੰਦਾ।
ਹਾਂ- ਹਾਂ
ਆਰਾਮ ਨਾਲ ਜਾ ਰਿਹਾ ਹੁੰਦਾ ਕੋਲੇਜ ਤੇ ਜੋ ਹੁੰਦਾ ਹੈ ਠੀਕ
ਫਿਰ ਟੈਂਥ ਚ ਕਿੰਨੇ ਪਰਸੈਂਟ ਆਏ ਤੁਹਾਡੇ?
ਟੈਂਥ ਚ ਆਏ ਮੇਰੇ ਸੈਵੰਟੀ-ਏਟ।
ਮੇਰੇ ਵੀ ਤੇ।
ਹਾਂਜੀ।
ਟੈਂਸ਼ਨ ਲੇਈ ਹੀ ਕਿੱਥੇ ਆ।
ਸੈਵੰਟੀ-ਏਟ ਹੀ ਥੇ ਫਿਰ ਤਾਂ ਸੇਮ-ਸੇਮ ਹੋ ਗਿਆ। ਚਲੋ, ਮਤਲਬ ਕਿ ਪੜ੍ਹਾਈ ਚ ਤੁਸੀਂ ਵੀ ਐਵੇਂ ਹੀ ਹੋ।
ਹਾਂਹੀ ਆ
ਬ ਮਿੰਟ ਹੀ ਹੈ।
ਹਾਂ, ਐਹੀ ਹੈ।
ਮੈਂ ਤਾਂ ਐ ਮੈਂਗਾ ਮੈਂ ਤਾਂ ਹੀ ਐ ਮੈਂਗਾ ਪੜ੍ਹਾਈ ਚ
ਹਾਂ।
ਮਿੰਨਤਾਂ ਨਾਲ ਹੀ ਪਾਸ ਹੋਏ ਦਾ।
ਹੂੰ
ਯੂਨਿਟ ਟੈਸਟ ਜਦੋਂ ਮੈਂ ਬਿਲਕੁਲ ਹੀ ਫੇਲ ਹੋ ਜਾਂਦਾ ਸੀ ਮਤਲਬ ਕਿ ਕਿਸੇ 'ਚ
ਅੱਜ ਤ ਕੋਈ ਪੇਪਰ 'ਚ ਕੋਈ ਯੂਨਿਟ ਹੈ ਕਿਸੇ ਵਿੱਚ ਫੇਲ ਨਹੀਂ ਹੋਈ।
ਮੈਂ ਨਾ ਆਹ ਆਹ ਗੱਲ ਹੈਗੀ ਆ ਮੇਰੀ ਮਤਲਬ ਕਿ ਮੈਂ ਜੇ ਉਹ ਕਰਦਾ ਸੀ ਨਾ ਅਹ ਸੈਕਿੰਡ ਟਰਮ ਫਸਟ ਟਰਮ ਦੇ ਪੇਪਰ ਵਗੈਰਾ ਹੁੰਦੇ ਸੀ ਮੈਂ ਸਾਰਿਆਂ ਚ ਫੇਲ ਹੋ ਜਾਂਦਾ ਸੀ। ਪਰ ਮੈਂ ਲਾਸਟ ਆ। ਲਾਸਟ ਪੇਪਰਾਂ ਚ ਮੈਂ ਬਿਲਕੁਲ ਪਾਸ ਹੋ ਜਾਂਦਾ ਸੀ।
ਪਰ ਟੈਂਥ ਵਿੱਚ ਪਤਾ ਕੀ ਸੀ? ਕੈਮਿਸਟਰੀ ਚ ਵੀਹ ਨੰਬਰ ਦਾ ਪੇਪਰ ਸੀ, ਤੇ ਮੇਰੇ ਛੈ ਸਾਤ ਇੱਨੇ ਹੀ ਆਉਂਦੇ ਸੀ ਬਸ।
ਵਧੀਆ ਜੀ, ਹਾਂ ਤਾਂ ਰਹੇ ਆਂ।
ਬਾਕੀ ਕੋਰਸ ਬਾਕੀ ਕੋਰਸ ਠੀਕ ਆਉਂਦੇ ਸੀ, ਬਸ ਕੈਮਿਸਟਰੀ। ਨਾ ਮੈਡਮ ਚਜੀ ਦੀ ਸੀ। ਨਾ ਪੜ੍ਹਨਾ ਆਉਂਦਾ ਸੀ, ਬੁਖਾਰ ਸੀ। ਟੈਂਥ ਕਲਾਸ ਅੱਛੀ ਸੀ, ਬਸ ਪਲੱਸ ਟੂ ਨਾਲ ਅੱਛੀ ਸੀ।
ਹਾਂ, ਉਦੋਂ ਦੀਆਂ ਪੁਰਾਣੀਆਂ ਯਾਦਾਂ ਤੇ ਪੁਰਾਣੇ ਦੋਸਤ।
ਹਮ, ਟੈਂਥ ਕੇ ਬਾਅਦ ਸਭ ਅਲੱਗ-ਅਲੱਗ ਹੋ ਜਾਤੇ ਹੈ।
ਉਹ ਤਾਂ ਹੈ ਹੀ ਜੀ, ਗੱਲ ਸਭ ਵੱਖਰੇ-ਵੱਖਰੇ ਹੋ ਜਾਂਦੇ।
ਹਮ ਕੋਈ ਗੱਲ ਨਹੀਂ ਹਾ ਕੋਈ ਗੱਲ ਹਾ। ਪਲੱਸ ਟੂ ਦੇ ਬਾਅਦ
ਚਲੋ ਠੀਕ ਹੈ ਜੀ, ਫ਼ੋਨ ਆ ਰਿਹਾ ਮੇਰਾ ਕਰਦਾ ਗੱਲ। ਉਹ ਫੇਨ ਮਿੱਤਰੋ ਪਾਕੇ ਕੁੜੇ ਰਹਿੰਦੇ।